ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕਿੱਦਾਂ।
ਮੈਂ ਤੋਂ ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਹਾਂ ਹੋਰ ਕੀ ਕਰ ਰਹੇ ਸੀ।
ਕੁਛ ਨਹੀਂ। ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀ?
ਮੈਂ ਤਾਂ ਬਸ ਹਲੇ ਔਫਿਸ ਤੋਂ ਆਈ ਆ। ਤੇ ਖਾਣਾ ਬਣਾਇਆ ਤੇ ਹਾਲੇ ਮੈਂ ਖਾ ਰਹੀ ਸੀ।
ਹੂੰ,
ਅੱਜ ਮੈਂ ਆਪ ਕੀ ਬਣਾਇਆ ਅੱਜ ਮੈਂ ਨਾ ਪੁਲਾਓ ਜਿਹਾ ਬਣਾਇਆ ਮੈਂ ਸਾਰੀ ਵੈਜਿਸ ਪੜ੍ਹੀ ਹੋਈ ਸੀ ਨਾ ਥੋੜੇ ਦਿਨਾਂ ਦੀ ਤਿੰਨ ਚਾਰ ਦਿਨਾਂ ਦੀ ਤਾਂ ਮੈਂ ਸੋਚਿਆ ਮੈਂ ਉਹਨਾਂ ਨੂੰ ਕੱਟਾਂ ਬਣਾਵਾਂ ਬਸ ਫਿਰ ਲੱਗੀ ਹੋਈ ਸੀ ਮਤਲਬ ਉਹੀ ਚੀਜ਼ ਕਰਨ ਲਈ ਫਿਰ ਮੈਂ ਬਣਾਇਆ ਤਾਂ ਇੱਕ ਵਾਰ ਮੈਂ ਕਿਹਾ ਮੈਂ ਕਿਹਾ ਸਾਰੇ ਬਰਤਨ ਪਤਾ ਨੀ ਕਿੱਥੇ ਗਏ ਆ ਸਾਡੇ ਫਿਰ ਉਹ ਸਾਡੀ ਸਾਈਡ ਵਾਲੀ ਰਹਿੰਦੀ ਆ ਨਾ ਉਹ ਪਤਾ ਨੀ ਕਿੱਧਰ ਮੈਂ ਪਹਿਲੇ ਦੇਖੇ ਬ ਨਹੀਂ ਨੀ ਸਾਡੇ ਫਿਰ ਇੱਕਦਮ ਹੀ ਬਰਤਨ ਆ ਗਏ ਮੈਂ ਥੋੜ੍ਹੀ ਚਿਰ ਅੰਦਰ ਗਈ ਤੇ ਬਰਤਨ ਮੈਂ ਉੱਧਰੇ ਪਏ ਸੀ ਧੋਣ ਵਾਲੀ ਥਾਂ ਮੈਂ ਹੈਰਾਨ ਮੈਂ ਕਿਹਾ ਹਾਲੇ ਤੱਕ ਤਾਂ ਬਰਤਨ ਸੀ ਨੀ ਪਰ ਹੁਣ ਕਿੱਦਾਂ ਆ ਗੇ ਬਸ ਮੈਂ-ਮੈਂ ਦੇਖਿਆ ਮੈਂ ਬਰਤਨ ਬੁਰਤਨ ਧੋਤੇ ਮੈਂ ਥੋੜ੍ਹਾ ਜਿਹਾ ਰੇਸਟ ਕੀਤੀ ਓਫਿਸ ਤੋਂ ਆਈ ਸੀ ਨਾ ਮੈਂ ਫਿਰ ਮੈਂ ਫਿਰ ਤੋਂ ਮੈਂ ਲੱਗੀ ਖਾਣਾ ਬਣਾਣਾ ਉਹ ਮਤਲਬ ਉਹ ਆਏ ਉਹਦੇ ਫਰੈਂਡ ਉਹਸੀ ਨਾ ਸਾਡੇ ਸਾਈਡ 'ਚ ਰਹਿੰਦੇ ਆ ਤੇ ਫਿਰ ਉਹ ਆਏ ਕਹਿੰਦੇ ਹੈਲੋ ਫੇਰ ਮੈਂ ਵੀ ਉਹਨਾਂ ਨੂੰ ਹੈਲੋ ਕੀਤੀ। ਤੇ ਬਸ ਫਿਰ ਉਹ ਆਪਣਾ ਖਾਣਾ ਬਣਾ ਰਹੇ ਸੀ ਓਮਲੇਟ ਆਮਲੇਟ ਤਾਂ ਮੈਂ ਸੋਚਿਆ ਉਹਨਾਂ ਨੂੰ ਬਣਾ ਦਿੰਦੀ ਹਾਂ ਮੈਂ ਚੱਲ ਜਾਂਦੀ ਹਾਂ ਅੰਦਰ ਵੈਜੀਸ ਵੁਜੀਸ ਕੱਟਣ ਤਾਂ ਮੈਂ ਵੈਜਿਸ ਕੱਟਣ ਲੱਗੀ ਉਸ ਤੋਂ ਬਾਦ ਬਸ ਮੈਂ ਸਭ ਕੁਛ ਕੱਟਿਆ ਤਾਂ ਮੈਂ ਤੇ ਮੈਂ ਸੋਚਿਆ ਬੋਰ ਵੀ ਹੋ ਰਹੀ ਸੀ ਮੈਂ ਫੋਨ ਚਲਾ ਲਿਤਾ ਸਾਈਡ 'ਚ ਮੈਂ ਵੈਜਿਸ ਵੁਜਿਸ ਕਟ ਲਈ ਏ। ਆਹੋ ਬੜੀ ਮੁਸ਼ਕਿਲਾਂ ਨਾਲ ਕੱਟੀ ਆ ਤੇ ਫੇਰ ਮੇਰਾ ਹੱਥ ਕੱਟਿਆ ਮੈਂ ਤੁਹਾਨੂੰ ਕੀ ਦੱਸਾਂ ਉਹ ਚਾਕੂ ਬੜਾ ਤਿੱਖਾ ਪਤਾ ਨੀ ਕਿੱਦਾਂ ਮੈਂ ਪਤਾ ਕਟਦੇ-ਕਟਦੇ ਸੋਚ ਰਹੀ ਸੀ। ਇੱਕ ਮੇਨ ਫੜ ਦੈਂ ਅੰਸ਼ੀ ਤੇ ਨਾ ਉਹ ਨਾ ਆਪਣਾ ਹੱਥ ਕੱਟ ਰਿਹਾ ਸੀ ਤੇ ਉਹਦੇ ਨੀ ਕੱਟ ਲੱਗਿਆ ਹੋਣਾ ਉਹ ਕਹਿੰਦੇ ਉਹ ਨਾ ਇੱਕ ਵਾਰ ਕੱਟ ਲਾ ਲਿਆ ਸੀ। ਕਟਣੇ ਮੈਂ ਸੋਚਿਆ ਮੈਂ ਕਿਹਾ ਉਹ ਉਹ ਜਦੋਂ ਕੱਟਣ ਆ ਰਿਹਾ ਸੀ ਆਪਣੇ ਹੱਥ 'ਚ ਤੇ ਉਹਨੂੰ ਕੱਟਣ ਲੱਗਿਆ ਮੈਂ ਸਬਜ਼ੀ ਕੱਟ ਰਹੀ ਆਂ। ਤੇ ਮੈਨੂੰ ਇਨੇ ਜ਼ੋਰ ਦਾ ਕਟ ਲੱਗਿਆ। ਹੈਂ ਮੈਨੂੰ ਲੱਗਦਾ ਚਾਕੂ ਘੱਟ ਧਾਰ ਦਾ ਜੂਸ ਕਰਦਾ ਹੋਣਾ ਸਾਡੇ ਵਾਲੇ ਕਰਕੇ ਦੇਖੇ ਨਾ ਇੱਕ ਵਾਰ 'ਚ ਖੂਨ ਆਵੇ। ਜਿੱਦਾਂ ਓਹ ਮਾਰ ਰਿਹਾ ਸੀ ਨਾ ਉਸ ਵਿੱਚ ਵੀ, ਉਹਦਾ ਖੂਨ ਬੈਹ ਜਾਂਦਾ ਸੀ।
ਅੱਛਾ -ਅੱਛਾ
ਬਸ ਫਿਰ ਉਸ ਤੋਂ ਬਾਅਦ ਮੈਂ ਮਨਾਇਆ। ਕਟ ਕੁੁਟ ਕੇ ਮੈਂ ਫਿਰ ਤੇਲ ਤੋਂ ਪਾਇ ਫੇਰ ਤੜਕਾ ਤੜਕਾ ਦਿੱਤਾ ਫੇਰ ਬਣਾਇਆ। ਫੇਰ ਮੈਂ ਥੋੜ੍ਹੀ ਦੇਰ ਢੱਕ ਕੇ ਰੱਖਤਾ ਭਾਫ਼ 'ਚ ਕਿਉਂਕਿ ਚਾਵਲ ਭਾਫ਼ 'ਚ ਹੁੰਦੇ ਨਾ।
ਹਾਂਜੀ-ਹਾਂਜੀ
ਬੱਚੇ ਕਰਦੇ ਸੀ ਦਸ ਫਿਰ ਫਿਰ ਬਣੇ ਫਿਰ-ਫਿਰ ਮੈਂ ਥੋੜੇ ਜਿਹੇ ਖਾਏ ਮੈਂ ਕੱਪੜੇ ਕੁੱਪੜੇ ਚੇਂਜ ਕੀਤੇ ਮੈਂ ਫਿਰ ਖਾਏ ਉਹਨੂੰ ਬੈਠ ਕੇ ਫੇਰ ਤਬ ਤਕ ਮੇਰੀ ਫਰੈਂਡ ਆ ਗਈ। ਫਿਰ ਉਸ ਉਸਨੂੰ ਵੀ ਪਾਇਆ ਆਪਾਂ ਖਾਣਾ ਫਿਰ ਉਹ ਵੀ ਖਾਣ ਲੱਗੀ ਉਹ ਮੇਰੇ ਵਾਸਤੇ ਕੁ ਕੁਰਕਰੇ ਲੈ ਕੇ ਆਈ ਸੀ ਤੇ ਮੈਂ ਉਹ ਖਾਏ ਉਹ ਪਰ ਉਹ ਸ ਅਸੀ ਖੁੜਕ ਨਾ ਅੱਜ ਨਵੇਂ ਕੁੱਛ ਲੈ ਕੇ ਆਇਆ ਤਾਂ ਉਹ ਨਾ ਪਤਾ ਨੀ ਕਿਹੜਾ ਚੂਰਨ ਲਿਆਈ। ਇਨਾ ਮ ਇੰਨਾ ਮਤਲਬ ਪਤਾ ਨੀ ਕਿਹੜਾ ਚਟਪਟਾ ਜਿਹਾ ਸੀ। ਤਾਂ ਫਿਰ ਬਸ ਉਹ ਕਹਿੰਦੀ ਟਰਾਈ ਕਰਨਾ ਚਾਹੀਦਾ ਨਵੇਂ-ਨਵੇਂ ਚੀਜ਼ਾਂ ਮੈਂ ਕਿਹਾ ਏਦਾਂ ਬਸ ਮਿਰਚੀ ਦਾਰ ਸੀ ਪਰ ਠੀਕ ਆ ਮੇਰੇ ਗਲੇ ਜ ਨਾ ਵਿੱਚ ਚਕੁੰਦਰ ਖਾ ਕੇ ਨਾ ਮੇਰੇ ਗਲੇ 'ਚ
ਆਹੋ ਮੇਰੇ ਵੀ ਗਲੇ 'ਚ ਖਰਾਸ਼ ਹੋ ਗਈ ਜੀ ਚੁਕੁੰਦਰ ਖਾ ਕੇ
ਆਹੋ ਪਤਾ ਨੀ ਕਿੱਧਰ ਦੇ ਚਕੁੰਦਰ ਤੇ
ਹੂੰ ਹੁਣ ਤੇ ਸੀਜ਼ਨ ਹੀ ਐਸੇ ਚੱਲ ਰਿਹਾ ਹੈ ਨਾ।
ਖਾ ਰਹੇ ਆਂ ਤਾਂ ਗਲੇ 'ਚ ਲੱਗ ਰਿ ਠੀਕ ਲੱਗ ਰਿਹਾ ਵ ਇਦਾਂ ਨਾ ਏਦਾਂ ਨ ਲੱਗ ਰਿਹਾ। ਤੁਹਾਨੂੰ ਪਤਾ ਕੀ ਹੋਇਆ।
ਕੀ ਹੋਇਆ।
ਮੈਨੇਜਰ ਨਾ ਮੇਰੇ ਕਲਾਇੰਟ ਆ ਰਹੇ ਨੇ ਮੈਨੂੰ ਪੜ੍ਹਾਉਣ ਲਈ ਆਰਾਮ ਕਰਨ ਜਾਵਾਂਗੀ ਤੇ ਆਰਾਮ ਕਰਨ ਮੈਂ ਜਦੋਂ ਗੀ। ਉਸ ਤੋਂ ਬਾਅਦ ਬਸ ਚਿਰ ਪੈਦਲ ਜਾਵਾਂਗੀ ਤੇ ਮੈਂ ਪੈਦਲ ਗਈ। ਪੈਦਲ ਜਾਂਦੇ- ਜਾਂਦੇ ਨਾ ਤੇ ਮੈਂ ਅੱਗੇ ਤੱਕ ਪਹੁੰਚ ਗਈ। ਉਥੇ ਦੁਕਾਨ ਤੱਕ ਤੁਹਾਨੂੰ ਪਤਾ ਹੀ ਹੈ ਉਹ ਦੁਕਾਨ ਜੀ। ਅੱਗੇ ਜਾ ਕੇ ਆਉਂਗੇ ਆ ਜਿਹੜੀ ਪੁਲ ਤੇ, ਉਹ ਨਾਲ ਜ ਤਾਂ ਨਾ ਇੱਕ ਬਜ਼ੁਰਗ ਸੀ ਮਤਲਬ ਮੇਰੇ ਡੈਡੀ ਜ ਇੰਨੀ ਉਮਰ ਦਾ ਹੋਣਾ ੳਹ ਬੰਦਾ। ਹ ਉਹ ਬੰਦਾ ਨਾ ਕਹਿ ਰਿਹਾ ਸੀ ਚਲੋ ਮੈਂ ਤੁਹਾਨੂੰ ਛੱਡ ਦਿੰਦਾ ਮੈਂ ਵੀ ਲੈਟਾ ਤੱਕ ਹੀ ਜਾ ਰਿਹਾ ਮੈਨ ਲੱਗਿਆ ਰੈਪੀਡੋ ਆ ਗਈ। ਕਿਉ ਨਾ ਮੈਂ ਥੋੜ੍ਹੀ ਦੇਰ ਪਹਿਲੇਾਂ ਨਾੈ ਰੈਪੀਡੋ ਆਪਣੀ ਬੁੱਕ ਕੀਤੀ ਸੀ ਤੇ ਉਹ ਮੇਰੇ ਡੋਰ ਸਟੈਪ ਤੇ ਆ ਗਈ ਤੇ ਮੈਂ ਕੈਂਸਲ ਕਰਨਾ ਭੁੱਲ ਗਈ। ਤੇ ਮੈਂ ਉਹ ਕੋੋਲ ਨੂੰ ਕੱਟਿਆ ਅ ਮਤਲਬ ਕੋਲ ਆ ਰਹੀ ਸੀ ਦੋ ਤਿੰਨ ਵਾਰ ਆ ਗਈ ਕੋਲ, ਤੇ ਮੈਂ ਉਹਨੂੰ ਕੋਲ ਨਾ ਕੱਟਿਆ ਤੇ ਮੈਂ ਉਹ ਵੀ ਬੰਦਾ ਫੋਨ ਚਲਾ ਰਿਹਾ ਸੀ ਜਿਹੜਾ ਮੈਨੂੰ ਛੋੜਨ ਦੀ ਗੱਲ ਕਰ ਰਿਹਾ ਸੀ ਮੈਨੂੰ ਲੱਗਿਆ ਇਹ ਰੇਪੀਡੋ ਵਾਲਾ ਤਾ ਨੀ ਹੈ ਮੈਂ ਭੱਜ ਕੇ ਅੱਗੇ ਅੱਗੇ ਗਈ, ਫਰ ਤੇ ਤਾਂ ਉਹ ਵੀ ਮੈਨੂੰ ਵੇਖ ਰਿਹਾ, ਫੇਰ ਉਹਦੇੋਂ ਬਾਅਦ ਨਾ ਉਹ ਆਇਆ- ਉਹ ਕਹਿੰਦਾ ਚੱਲ ਮੈਂ ਤੁਹਾਨੂੰ ਛੱਡ ਦਿੰਦਾ ਅੱਗੇ ਤੱਕ ਆ ਮੈਂ ਵੀ ਲੈਟਾ ਤੱਕ ਲਇਆ ਮੈਂ ਕਿਹਾ ਭਲਾ ਬੰਦਾ ਹੋਣਾ ਮੈਂ ਸਾਨੂੰ ਛੱਡ ਦੂਗਾ ਮੈਨੂੰ ਛੱਡ ਦੂਗਾ ਉਹ ਮੈ ਨ ਛੱਡਣ ਲਈ ਗਿਆ- ਮੈਂ ਕਿਹਾ ਇੱਥੇ ਉ ਤਾਰਦੋ ਸਾਨੂੰ, ਕਹਿੰਦੇ ਤੁਸੀਂ ਜਾਣਾ। ਕਿੱਧਰ ਇੱਧਰ। ਸੁਹਾਣਾ ਸ਼ਹੀਬ ਮ ਕਿੱਧਰ, ੳਹ ਕਹਿੰਦੇ ਨੀ ਮੈਂ ਤਾਂ ਇੱਧਰ ਨੂੰ ਜਾਣਾ ਆ ਅ ਅਸੀਂ ਏਟੀ ਟੂ ਸੈਕਟਰ ਵਿੱਚ। ਉਹ ਕਹਿੰਦਾ ਅੱਛਾ ਅੱਛਾ ਮੈਂ ਵੀ ਜਾਣਾ ਇੱਧਰ ਹੀ ਜਾਣਾ, ਮੈਂ ਕਿਹਾ ਅੱਛਾ ਹੀ। ਕਹਿੰਦਾ ਹਾਂਜੀ ਮੈਂ ਤੁਹਾਨੂੰ ਨਾ ਉੱਧਰ ਤਾਰ ਦਿੰਦਾ, ਉੱਧਰੋਂ ਤੁਹਾਨੂੰ ਅ ਸੌਖੇ ਮਿਲ ਜਾਣਗੇ, ਮੈਂ ਕਿਹਾ ਚਲੋ ਠੀਕ ਆ ਉੱਧਰ ਤਾਰ ਦੋ ਕਹਿੰਦੇ ਇੱਧਰ ਚਲਾਨ ਨੀ ਹੁੰਦੇ ਨਾ ਇੱਕ ਵਾਰ ਮੈਂ ਇੱਕ ਕੁੜੀ ਨੂੰ ਬਿਠਾ ਰਿਹਾ ਸੀ। ਮੈਨੂੰ ਖੁ ਦੱਸ ਦ ਕਹਿੰਦੇ ਕੁੜੀ ਬਿਠਾਇਆ ਮੈਂ, ਉਹਨੂੰ ਬਿਠਾਇਆ ਤਾਂ ਮੈਨੂੰ ਮੇਰਾ ਚਲਾਨ ਹੋਈ ਆ ਅੱਗੇ। ਮੈਂ ਕਿਹਾ ਅੱਛਾ ਅੱਛਾ! ਮੈਂ ਕਿਹਾ ਕੋਈ ਗੱਲ ਨੀ ਤੁਸੀਂ ਮੈਨੂੰ ਨਾ ਇੱਥੇ ਉਤਾਰਦੇ। ਇੱਥੇ ਵੀ ਆਟੋ ਮਿਲ ਜਾਂਦੇ, ਆ ਕਹਿੰਦਾ ਅੱਛਾ ਜੀ ਅਹ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਉਠਾਰਦਾ ਬਸ ਮੈਂ ਉੱਧਰੋਂ ਸਾਈਡ ਹੋ ਜਾਂਗਾ ਤੁਸੀਂ ਚੱਲ ਜਿਓ, ਮੈਂ ਕਿਹਾ ਹਾਂਜੀ ਹਾਂਜੀ, ਕੋਈ ਗੱਲ ਨੀ ਵੀ ਉਹ ਮੈਨੂੰ ਤਾਰ ਲੱਗਿਆ- ਮਤਲਬ ਮੈ ਤਾਰੇ ਨੇ ਉਹਨੂੰ ਮੈ ਕਿਹਾ, ਕੋਈ ਗੱਲ ਨੀ ਤੁਸੀਂ ਨਾ ਅ- ਮੈਂ ਵੀ ਇੱਧਰ ਹੀ ਜਾਣਾ ਹੈ ਤੁਹਾਨੂੰ ਛੱਡ ਦਾਂਗਾ ਪਿਛੇ ਹੀ ਮੈਂ ਕਿਹਾ ਚਲੋ ਠੀਕ ਆ ਠੀਕ ਹੈ ਜ ਛੱਡ ਦੇਣਾ ਫ ਮੈਨੂੰ ਪਿੱਛੇ ਲਟਾ ਤੇ ਉਤਾਰਿਆ ਪਹਿਲੇ ਮੈਂ ਕਹਿੰਦਾ ਤੁਸੀਂ ਨਾ ਇਹ ਰੋਡ ਕਰੋਸ ਕਰੋ ਮੈਂ ਅੱਗੇ ਰੁਕਦਾ ਕਿਉਂਕਿ ਨਾ ਇੱਧਰ ਚਲਾਨ ਹੋ ਜਾਂਦੇ ਆ ਮੈਂ ਕਿਹਾ ਅੱਛਾ ਕੋਈ ਗੱਲ ਨੀ, ਫੇਰ ਉਸ ਤੋਂ ਬਾਅਦ ਉਹ ਚੱਲ ਪਿਆ ਤਾਂ ਮੈਨੂੰ ਅਹ ਮਤਲਬ ਮੈਂ ਵੀ ਫਿਰ ਅੱਗੇ ਰੋਡ ਕਰੋਸ ਕੀਤੀ ਮੈਂ ਚੜ ਗਿਆ ਫਿਰ ਫਿਰ ਮੈਂ ਲ ਪਹਿਲ ਤੁਸੀਂ ਦੱਸਦੇ ਆਪਾਂ ਉੱਧਰੋਂ ਘੁੰਮ ਕੇ ਆਉਂਦੇ, ਮੈ ਕਿਹਾ ਅੱਛਾ ਅੱਛਾ ਮੈਂ ਕਿਹਾ ਮੈਨੂੰ ਕੀ ਪਤਾ ਸੀ ਮੈਂ ਕਿਹਾ ਤੁਸੀਂ ਤਾਂ ਕਹਿ ਲਾ ਤਾਂ ਛੱਣਾ ਸਾਨੂੰ ਮੈਨੂੰ, ਤੇ ਬਸ ਮੈਂ ਲੇਟਾਂ ਤੇ ਲੱਗਣ ਲੱਗ ਪਿਆ। ਤੇ ਬਸ ਇਹ ਹੋਇਆ। ਫੇਿਰ ਉਸ ਤੋਂ ਬਾਅਦ ਉਹ ਮੈਨੂੰ ਪਤਾ ਨੀ ਕਿ ਹਹ ਉਹਨੇ, ਮੈਨੂੰ ਪੂਰਾ ਮਤਲਬ ਅੱਗੇ ਤੱਕ ਛੱਡਿਆ।
ਅੱਛਾ।
ਹੋਪ ਸਟੋਨ ਤੱਕ ਮੈਂ ਕੰਪਨੀ ਤੱਕ। ਉਸ ਤੋਂ ਬਾਅਦ ਕਹਿ ਰਿਹਾ ਸੀ। ਮੈਂ ਜਿੱਦਾਂ ਉਤਰੀ ਤਾਂ ਮੈਂ ਥੈਂਕ ਕਿਉਂਕਿ ਬੋਲ ਕਿਉਂਕ ਮੈਨੂੰ ਨਾਂ ਦਾ ਹੀ ਲੱਗਿਆ ਬੰਦਾ। ਹਾਂ ਮੈਂ, ਮਤਲਬ ਬੋਲਣ ਵਾਲੇ ਸੀ ਉਹਨੂੰ ਮੇਰੇ ਮੈਂ ਬੋਲਣ ਨ ਉਤਰੀ ਸੀ ਹਲੇ ਕਹਿੰਦਾ ਅੱਛਾ, ਫਰ ਮੈਂ ਉਤਰਨ ਲੱਗੀ। ਤਾਂ ਕਹਿੰਦਾ ਅ ਤੁਹਾਡਾ ਨੰਬਰ ਮਿਲ ਜੂਗਾ ਮਤਲਬ ਕਿੱਦਾਂ ਦੇ ਬੰਦੇ ਨੇ। ਨੰਬਰ ਮੰਗ ਰਿਹਾ ਆ ਮੇਰੇ ਤੋਂ, ਹੈਂ ਹੈਲਪ ਕਰਨਾ ਤਾਂ ਕਰਦਾ। ਆਹੋ ਤੂੰ ਤੈਨੂੰ ਪਤਾ ਮੈਂ ਇੱਕ ਤਿੰਨ ਤਿੰਨ ਤੋਂ ਨਾ ਇਹੀ ਹੋ ਰਿਹਾ। ਪਹਿਲੀ ਪਹਿਲਾ ਦਿਨ ਮੇਰਾ ਉਹ ਬੰਦਾ ਸੀ। ਅ ਟ੍ਰਰੇਨ ਵਿੱਚ ਤਾਂ ਉਹਨੂੰ ਮੈਨੂੰ ਸੀਟ ਦਿੱਤੀ। ਤੇ ਮੇਰੇ ਮੂੰਹ ਅੱਗੇ ਖੜਾ ਹੋ ਗਿਆ। ਪਤਾ ਨੀ ਕੀ ਕਰੀ ਜਾ ਰਿਿਆ ਸੀ ਮੈਂ ਤੇ ਮੈਨਾ ਗੁੱਸਾ ਜਿਹੜਾ ਮੈਂ ਕਿਹਾ ਮੁੱਕੀ ਮਾਰਾ ਇੱਕ ਦੇ ਕੇ ਦੇ। ਢਿੱਡ ਵਿੱਚ ਮੇਰਾ ਆਪਣਾ ਢਿੱਡ ਨਾ ਮੇਨੂੰ ਮੂੰਹ ਤੇ ਲਾ ਰਿਹਾ ਸੀ। ਹਂ ਮੈਨੂੰ ਲੱਗਿਆ ਪਹਿਲੇ ਵਾਰ ਝਟਕਾ ਲੱਗੇ ਆਉਣਾ ਤੇ ਏਦਾਂ ਹੀ ਬੰਦੇ ਨੇ ਮਿਲਾ ਦਿੱਤਾ। ਮੈਂ ਕਿਹਾ ਝਟਕਾ ਇੱਕ ਵਾਰ ਲੱਗ ਸਕਦਾ ਤੇ ਤਿੰਨ ਵਾਰ ਕਿੱਦਾਂ ਲੱਗ ਜਾ ਝਟਕਾ। ਮੈਂ ਕਿਹਾ ਫੇਿਰ ਮੈਂ ਨਾ ਮੈਂ ਆਪਣੀ ਸਹੇਲੀ ਨੂੰ ਦੱਸਿਆ ਮੈਂ ਕਿਹਾ ਇੱਧਰ ਤਾਂ ਗੱਲ ਆ। ਉਹ ਆਪਣਾ ਨੀ ਕਿਹੜਾ ਬੀਜੀ ਸੀ ਮੈਂ ਉਹਨੂੰ ਗੁੱਸੇ ਵਿੱਚ ਕਿਹਾ ਮੈਂ ਕਿਹਾ ਦੇਖ ਮੈ ਸੀ ਦੇਖ ਆਪਣੇ। ਹਮ ਮਸੀ ਦੇਖ ਮੇਰਾ ਹ। ਫੇਿਰ ਉਸਦੋਂ ਬਾਅਦ ਉਹ ਉਹ ਨੇ ਮੈਸੀ ਦੇਖਿਆ ਫਿਰ ਉਹ ਕਹਿੰਦੀ ਮੈਂ ਤੇਰੇ ਕੰ ਆ ਜਾਂਦੀ ਹ। ਆਪਾਂ ਉਹਨਾ ਇੱਕ ਸੀਟ ਵਿੱਚ ਪੈ ਜਾਗੇ ਮੈਂ ਕਿਹਾ ਠੀਕ ਆ। ਸੀਟ ਵਿੱਚ ਬੰਦੀ ਫਿਰ ਮੇਰੇ ਤੋਂ ਹਮ ਫੇਰ ਬਸ ਉਹ ਸੀਟ ਵਿੱਚ ਬੰਦੀ ਆ ਫੇਰ ਉਹ ਮੈਂ ਕਹਿੰਦੀ ਆ ਅੰਕਲ ਨੂੰ ਅੰਕਲ ਆ ਤੁਸੀਂ ਜਾ ਕੇ ਨਾ ਅੱਗੇ ਨੂੰ ਹੋ ਜਾਓ ਇੱਧਰ ਨਾ ਖੜੇ ਹੋ।
ਆਹੋ ਅੱਜ ਕੱਲ ਦੇ ਵੁੱਢੇ ਵੁੱਡੇ ਲੋਕ ਹੀ ਹੁੰਦੇ।
ਬੁੜੀਆਂ ਦੇ ਹੀ ਚੁੱਲ ਲੱਗੀ ਪਈ ਹੈ ਪਤਾਣੀ ਕੀ ਚੀਜ਼ ਹੈ ਮੈਂ ਆਪਣੀ ਜਵਾਨੀ ਵਿਟਾਣੀ ਆ ਤਾਂ ਜਵਾਨੀ ਵੇਲੇ ਕਰਨਾ ਸੀ ਨਾ ਇਹ ਘੱਟ
ਤੇ ਇਹ ਕੰਮ ਜਵਾਨੀ ਵੇਲੇ ਵੀ ਨੀ ਕਰਨਾ ਸੀ ਇਹੋ ਜਿਹੇ ਕੰਮ
ਆਹੋ ਹੋਰ ਕ ਆਪਣੇ ਬੀਵੀ ਬੱਚੇ ਵਿਆਹ ਕਰ ਲੈਣੇ ਚੁੱਲ੍ਹਾ ਤੁਹਾਨੂੰ ਕੁਛ ਕਰਨ ਦੀ
ਫੇਿਰ ਉਸ ਤੋਂ ਬਾਅਦ ਚਲੋ ਇੱਕ ਦਿਨ ਇਹ ਹੋਇਆ ਮੇਰੇ ਕ ਇੱਕ ਅੱਜ ਦਾ ਦਿਨ ਹੋਇਆ। ਵਿੱਚ ਵਾਲਾ ਦਿਨ ਵਿੱਚ ਵਾਲੇ ਦਿਨ ਮੈਨੂੰ ਲੜਕੇ ਕੋਂਪਲੀਮੈਂਟ ਦੇ ਜਾ ਰਹੇ ਆ ਲੈ ਇੰਗਲਿਸ਼ ਵਿੱਚ ਬਹਿ ਪਤਾ ਨੀ ਕੀ ਕੀ ਬੋਲੀ ਜਾ ਰਹੀ ਸੀ।
ਤੁਸੀਂ ਜਦੋਂ ਨਿਕਲਦੇ ਹੋ ਨਾ ਮੈਨੂੰ ਕਾਲ ਕਰ ਲਿਆ ਕਰੋ।
ਤੁਸੀਂ ਵਿਹਲੇ ਨੀ ਹੁੰਦੇ ਨਾ ਤੁਸੀਂ ਕੰਮ ਕਜ ਤੋਂ ਜਾ ਰਹੇ ਹੁੰਦੇ।
ਕਰੱਲਿਆ ਕਰੋ।
ਬਸ ਹੁਣ ਮੈਂ ਸੋਚਦੀ ਹਾਂ ਕਿ ਉਹ ਕੀ ਚ ਇੱਕ ਖਚ ਵਿੱਚ ਮੇਰੇ ਬੋਤਲ ਹੁੰਦੀ ਹੈ। ਇੱਕ ਖਾਤੇ ਵਿੱਚ ਸਮਾਨ ਹੁੰਦਾ ਮੈਂ ਇੱਕ ਤਾਂ ਗਰਮੀ ਹੁੰਦੀ ਤਾਂ ਮੈਂ ਸਭ ਕੁਛ ਨਾ ਬੈਗ ਵਿੱਚ ਪੈ ਦਿੰਦੀ ਆ ਆਪਣਾ ਫੋਨ ਫਾਨ ਸਭ ਕੁਛ ਤੇ ਅਸੇ ਚੱਲਦੀਆਂ ਉੱਪਰੋਂ ਤੋਂ ਮੇਰਾ ਬੈਗ। ਭਾਰੀ ਹੋ ਜਾਂਦਾ ਫੇਿਰ ਮੈਂ ਮਨ ਕਰਦਾਨੂੰ ਕੌਣ ਮੈਂ ਫਟਾਫਟ ਚਲਦੀਆਂ ਤ ਤੁਰਦੀਆਂ ਕਿਉਂਕਿ ਨਾ ਮੈਂ ਫੋਨ ਚਲਾਵਾਂਗੀ ਨਾ ਤੇ ਮੈਂ ਹੌਲੀ ਹੌਲੀ ਪੁੱਜਾ ਹੀ ਕਰ। ਏਦਾਂ ਮੈਂ ਤੁਰ ਕੇ ਪਾਉਦੀ ਆ ਵਾਂ ਬਸ। ਮਤਲਬ ਕਿੱਦਾਂ ਦੇ ਬੰਨਦੇ ਆ ਮੈਨੂੰ ਤਾਂ ਉਹੀ ਹੋ ਗਿਆ ਕਿ ਹਿਸਾਬ ਬ ਕਿ ਨੀ ਹੈ ਮਤਲਬ ਪਰੇਸ਼ਾਨ ਆ ਮ ਪਤਾ ਨੀਨ ਕੱਲ ਵੀ ਪਤਾ ਨੀ ਕੀ ਹੋਣਾ ਕੀ ਨਹੀਂ ਹੋਣਾ ਪਰ ਕਰਰਤਾ ਸ਼ਾਇਦ ਮੇਰੀ ਛੁੱਟੀ ਆ
ਹਾਂ ਕੱਲ ਤਾਂ ਮੇਰੀ ਵੀ ਛੁੱਟੀ
ਅੱਛਾ ਅੱਛਾ ਚਲੋ ਵਧੀਆ ਫਿਰ ਆਇਓ ਤੁਸੀਂ ਇੱਧਰ ਸਾਡੇ ਕਿਹੜਾ ਗੂੜਾ ਲੈਓ ਇੱਥੇ
ਕਿ ਚ
ਆਹੋ ਆਪਾਂ ਮੈਟਮ ਨੇ ਵੀ ਨੀ ਕੀਤਾ ਇਹਨਾਂ ਦਿਨਾਂ ਚੋਂ ਕਰ ਲਾਂਗੇ ਮਿਲ ਲਾਂਗੇ ਆਪਾਂ ਅੱਜ ਤਾਂ ਮੈਂ ਮੂਵੀ ਵੀ ਵੇਖਣ ਜਾਣੀ ਮੇਰੀ ਫਰੈਂਡ ਕਰਨੇ ਉਹ ਵੀ
ਮੈਨੂੰ ਵੀ ਜਾਦਾ ਤੁਸੀਂ ਵੀ ਜਾ ਰਹੇ ਹੋ ਕਿੱਦਾਂ ਜਾ ਰਹੇ ਹੋ ਕਿਹੜਾ ਜਾ ਰਹੇ ਕਿਹੜੀ ਜਗ੍ਹਾ ਜਾ ਰਹੇ ਹੋ ਤੁਸੀਂ ਉਹ ਥੋੜ੍ਹੀ ਥੋੜ੍ਹੀ ਹੁੰਦੀ ਹੈ ਨਾ
ਹਾਂਜੀ ਹਾਂਜੀ ਚਲੋ ਕੋਈ ਗੱਲ ਨੀ ਮੈਂ ਵਧੀਆ ਤੁਹਾਡੇ ਨਾਲ ਗੱਲਬਾਤ ਚ
ਸਤਿ ਸ੍ਰੀ ਅਕਾਲ ਜੀ।